ਹੈਲੋ। ਹਾਂਜੀ! ਹਾਂਜੀ! ਸਤਿ ਸ਼੍ਰੀ ਅਕਾਲ ਜੀ। ਹੋਰ ਕਿੱਦਾਂ ਹੋ ਤੁਸੀਂ।
ਬਸ ਠੀਕ ਵਧੀਆ ਤੁਸੀਂ ਸੁਣਾਓ ਠੀਕ ਹੋ।
ਹਾਂਜੀ।
ਘਰ ਪਰਿਵਾਰ ਠੀਕ ਹੈ।
ਹਾਂਜੀ! ਤੁਹਾਡਾ। ਜਦੋਂ ਅਸੀਂ ਪਰਿਵਾਰ ਦੀ ਗੱਲ ਕਰਹੇ ਤਾਂ ਰੋਜ਼ਾਨਾ ਜ਼ਿੰਦਗੀ ਦੀ ਗੱਲ ਕਰਦੇ ਹਾਂ ਆਪਣੀ! ਤਾਂ ਤੁਹਾਡਾ ਰੋਜ਼ਾਨਾ ਜੀਵਨ ਕਿੱਦਾਂ ਦਾ ਏ ਮਤਲਬ ਤੁਸੀਂ ਰੋਜ਼ਾਨਾ ਕੀ ਕਰਦੇ ਹੋ?
ਰੋਜ਼ਾਨਾ ਅਸੀਂ ਮਤਲਬ ਕਿ ਮੈਂ ਕੀ ਕਰਦੀ ਹਾਂ। ਮੈਂ ਮਤਲਬ ਸਵੇਰੇ ਉੱਠਣੀ ਆ। ਸਵੇਰੇ ਉੱਠ ਕੇ ਪਹਿਲਾਂ ਤੇ ਮੈਂ ਕੋਸੇ ਪਾਣੀ ਚ ਇੱਕ ਚਮਚਾ ਸ਼ਹਿਦ ਦਾ ਪੀਂਨੀ ਹਾਂ ਫਿਰ ਉਹ ਪੀ ਕੇ ਦੱਸ ਮਿੰਟ ਮੈਂ ਸੈਰ ਕਰਨੀ ਆ। ਉਹਦੇ ਪੀਣ ਨਾਲ ਮੋਟਾਪਾ ਨਹੀਂ ਹੁੰਦਾ। ਸਾਰੇ ਦਿਨ ਬੰਦਾ ਐਕਟੀਵ ਰਹਿੰਦੈ। ਫਿਰ ਉਸ ਤੋਂ ਬਾਅਦ ਮੈਂ ਨਾਨੀ ਆਂ ਨਾਂਹ ਕੇ ਪਾਠ ਕਰਨੀ ਆ ਗੁਰਦੁਆਰੇ ਜਾਈਦੈ। ਗੁਰਦਵਾਰੇਓ ਆ ਕੇ ਫਿਰ ਉਹੀਓ ਕੰਮ। ਰੋਜ਼ ਦੇ ਰੋਟੀ ਬਣਾ ਲੋ! ਝਾੜੂ ਪੋਚਾ ਕਰ ਲੋ!
ਹਮ ਚਲੋ ਫੇਰ ਤੁਹਾਡੇ ਰੋਜ਼ਾਨਾ ਹਾਂਜੀ। ਤੁਹਾਡੇ ਕਾਫੀ ਅਲਗ ਏ ਮੇਰੇ ਤੋਂ ਜੇ ਮੈਂ ਤੇ ਮਨ ਲੋ ਸਵੇਰੇ ਉੱਠਦਾ
ਕੀ?
ਫੇਰ ਉਹਦੇ ਤੋਂ ਬਾਅਦ ਡਿਪੈਂਡ ਕਰਦਾ ਮੈਂ ਕਿੰਨੀ ਜਲਦੀ ਉੱਠਿਆ। ਕਿੰਨੀ ਲੇਟ ਉੱਠਿਆ! ਉਹਦੇ ਤੋਂ ਬਾਅਦ ਅਸੀਂ ਸਵੇਰੇ ਨਾਸ਼ਤਾ ਤਦੇ ਅਸੀਂ ਕਰਦੇ ਨੀ ਮਤਲਬ ਦੁੱਧ ਹੀ ਪੀਂਨੇ ਆਂ ਫੇਰ ਮੈਂ ਆਪਣੇ ਆਫਿਸ ਚਲੇ ਜਾਂਨਾ। ਜਾਂ ਕੋਲੇਜ ਚਲੇ ਜਾਂਨਾ ਹਜੇ ਮੈਂ ਇੰਟਰਨਸ਼ਿਪ ਕਰਾ ਤਾਂ ਆਫਿਸ ਜਾਂਨਾ ਆਪਣੇ।
ਅੱਛਾ ਜੀ।
ਤਾਂ ਉਹਦੇ ਚ ਕਾਫੀ ਟਾਈਮ ਲੱਗਦਾ ਫਿਰ ਦੁਪਹਿਰੇ ਆ ਕੇ ਫਿਰ ਰੋਟੀ ਖਾਣੇ ਹਾਂ। ਮਤਲਬ ਫੇਰ ਮੈਂ ਸ਼ਾਮੀ ਗੁਰਦੁਆਰੇ ਜਾਂਨਾ।
ਜੀ ਤੁਸੀਂ ਸ਼ਾਮੀ ਜਾਣਦੇ ਹੋ ਮੈਂ ਸਵੇਰੇ ਹੋ ਆਂ ਨੀ ਕਿਉਂਕਿ ਫੇਰ ਸਾਰੀ ਦਿਹਾੜੀ ਨਾ ਅਸੀਂ ਬਿਜ਼ੀ ਰਹਿੰਦੇ ਹਾਂ ਬੱਚੇ ਵੀ ਨੇ ਹਸਬੈਂਡ ਵੀ ਨੇ ਇਸ ਲਈ ਫਿਰ ਬਿਜ਼ੀ ਰਹਿੰਦੇ ਇਸ ਲਈ ਸਵੇਰੇ ਸਵੇਰੇ ਅਸੀਂ ਹੋ ਆਂਨੇ ਹਾਂ।
ਹ ਮ ਮੈਂ ਤੇ ਫੇਰ ਸਟੂਡੈਂਟ ਹਾਂ ਫੇਰ ਮੈਂ ਸ਼ਾਮੀ ਫ੍ਰੀ ਹੁਨਾ ਇਹ ਵੀ ਹੈ। ਸਵੇਰੇ ਜ਼ਿਆਦਾ ਬਿਜ਼ੀ ਰਹਿੰਦੇ ਹਾਂ ਅਸੀਂ ਹੋਰ ਫਿਰ ਤੁਹਾਡਾ ਤਿਉਹਾਰ ਤੇ ਤੁਸੀਂ ਕਿਹੜੇ ਕਿਹੜੇ ਤਿਉਹਾਰ ਮਨਾਉਂਦੇ ਹੋ।
ਮੰਮਾ ਅਸੀਂ ਗੁਰਪਰਵ ਮਨਾਨੇ ਹਾਂ। ਦੀਵਾਲੀ ਲੋਹੜੀ ਵਿਸਾਖੀ।
ਹ ਮ ਦੀਵਾਲੀ ਤੇ ਫਿਰ ਤੁਸੀਂ ਦੀਵਾਲੀ ਦਾ ਇਥੋਂਹਾਸ ਇਤਿਹਾਸ ਪਰ ਥੋੜ੍ਹਾ ਜਾਣਦੇ ਹੋ ਮਤਲਬ ਦਿਹਾਲੀ ਕਿਉਂ ਮਨਾਂਦੇ ਹਾਂ ਅਸੀਂ।
ਦਵਾਲੀ ਕਯੋਂ ਮਨਾਨੇ ਆ, ਦਿਵਾਲੀ ਤਾਂ ਮਨਾਨੇ ਆ ਕਯੋਂਕਿ ਰਾਮ ਜੀ ਚੌਦਾਂ ਸਾਲ ਦਾ ਬਨਵਾਸ ਕਾੱਟ ਕੇ ਆਏ ਸੀ
ਸੀਤਾ ਜੀ ਨੂੰ ਲੈ ਕੇ ਆਏ ਸੀ। ਤੇ ਓਨਾਂ ਦੇ ਆਨ ਦੀ ਖੁਸ਼ੀ ਚ ਅਸੀ ਦਵਾਲੀ ਮਨਾਨੇ ਆਂ।
ਹੂੰ, ਸਿੱਖਾ ਚ ਵੀ ਅ‌ ਬੰਦਿਛੋ ਦਿਵਸ ਹੁੰਦਾ ਓਈ ਦਵਾਲੀ ਵਾਲੇ ਦਿਨ ਈ ਹੁੰਦਾ ਓਦੋਂ ਹਾਂਜੀ, ਹਰਗੋਬਿੰਦ ਸਾਹੇਬ ਜੀ ਨੇ ਓਨਾ ਨੇ ਅ ਸ ਜੋ ਰਾਜੇ ਹੈਗੇ ਸੀ ਓਨਾਂ ਨੂੰ
ਹਾਂਜੀ, ਬਵੰਜਾ ਹਾਂਜੀ, ਗੁਰੂ ਸ ਸਾਬ ਨੇ ਬਵੰਜਾ ਰਾਜੇਆਂ ਨੂੰ ਛੂੜਾਏਆ ਸੀ, ਤੇ ਓਨਾਂ ਵਾਸਤੇ ਬਵੰਜਾ ਕਲੀਆਂ ਵਾਲਾ ਬਨੇਆ ਸੀ।
ਤਾਂ ਤੁਸੀ ਜੀ ਜੋ ਤੇਓਹਾਰ ਹੁੰਦੇ ਨੇ ਓਨਾਂ ਨੂੰ ਮਤਲਬ ਕਿਵੇਂ ਮਨਾਨੇ ਓ, ਆਪਨੀ ਪੂਰਾ ਸ਼ਰਧਾ ਨਾਲ ਮਨਾਨੇ ਓ ਮਤਲਬ ਅਪਨਾ ਪੂਰਾ ਧਿਆਨ ਓਨਾ ਤੇ ਰੱਖਦੇ ਓ, ਓ ਦਿਨ ਯਾ ਤੁਸੀ ਮਤਲਬ ਕੀ ਕੀ ਕਰਦੇ ਓ ਤਓਹਾਰਾਂ ਵਾਲੇ ਦਿਨ
ਦੀਵਾਲੀ ਆਲੇ ਦਿਨ ਤਾਂ ਅਸੀਂ ਪਹਿਲਾਂ ਹਫ਼ਤਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਹਾਂ ਅਸੀਂ ਸਫਾਈਆਂ ਸਫੂਈਆਂ ਕਰਨੀਆਂ ਸਟਾਰਟ ਕਰ ਦਿੰਣੇ ਹਾਂ ਕਿਉਂਕਿ ਦੀਵਾਲੀ ਆਂਨੀ ਸਾਲ ਚ ਇੱਕ ਵਾਰੀ। ਤੇ ਸਫ਼ਾਈ ਬਹੁਤ ਜ਼ਰੂਰੀ ਏ ਕਹਿੰਦੇ ਲਕਸ਼ਮੀ ਜੀ ਆਂਦੇ ਨੇ ਉਸ ਦਿਨ ਘਰ। ਸਫ਼ਾਈ ਸਫੂਈ ਕਰਨੀ ਆ। ਤੇ ਦਵਾਲੀ ਦੇ ਦੇਨ ਸਾਰੇ ਮਲਬ ਵਦੀਆ ਕੱਪੜੇ ਤਾਨ ਪਤਾ ਤੇ ਹੈ ਦਵਲੀ ਵਦੀਆ ਕੱਪੜੇ ਪਾਨੇ ਆ ਨਵੇਂ, ਕੱਪੜੇ ਪਾ ਕੇ ਫੇਰ ਅਸੀ ਗੁਰਦਵਾਰੇ ਜਾਂਨੇ ਆ।
ਗੁਰਦੁਆਰੇ ਮੱਥਾ ਟੇਕ ਕੇ ਆਨਾ ਗੁਰ ਸਾਰੇਆਂ ਦੀ ਅਸੀ ਲੈ ਕੇ ਆਨੇ ਆਂ ਜੋਤ ਜੇੜੀ ਗੁਰਦੁਆਰੇ ਜ ਜ ਜਗੀ ਹੁਨ ਨਿਸ਼ਾਨ ਸਾਏਬ ਦੇ ਉੱਤੇ ਦੀਵਾ ਵਗੈਰਾ ਜਗਾਏਆ ਹੁੰਦਾ ਓਨਾਂ ਨੇ ਅਸੀ ਓਥੋਂ ਦੀ ਦੀਵਾ ਜਗਾ ਕੇ ਪੈਲਾਂ ਜਾਨੇ ਆਂ ਫੈਕਟਰੀ ਫੈਕਟਰੀ ਦਵਾਲੀ ਪੂਜਦੇ ਆਂ, ਫੇਰ ਫੈਕਟਰੀਯੋ ਅਰਦਾਸ ਕਰਨੇ ਆਂ- ਅਰਦਾਸ ਕਰਕੇ ਫੇਰ ਘਾਰ ਪੂਜਦੇ ਆਂ, ਘਾਰ ਅਰਦਾਸ ਕਰੀ ਦੀ ਹੁੰਦੀ ਏ, ਫੇਰ ਘਾਰ ਜਾ ਕੇ ਫੇਰ ਅਸੀ ਬਾਦ ਵਿੱਚ ਰੋਟੀ ਖਾ ਲੀ ਯਾ ਬਾਜ਼ਾਰ ਚਲੇ ਗਏ। ਯਾ ਹੋਟਲ ਚਲੇਗੇ ਰੋਟੀ ਖਾਨ
ਹੂੰ, ਮੇਰਾ ਵੀ ਵੈਸੇ ਤਾਂ ਆਈ ਏ ਸੇਮ ਮਤਲਬ ਅਸੀ ਪਾਠ ਕਰਦੇ ਆਂ ਫੇਰ ਗੁਰਦੁਆਰੇ ਅਰਦਾ ਮਤਲਬ ਅਰਦਾਸ ਕਰੇਆ ਫੇਰ ਗੁਰਦੁਆਰੇ ਜਾਨੇ ਆਂ ਪਰ ਮੈਨ ਲੱਗਦਾ ਅੱਜ-ਕੱਲ ਪਟਾਕੇ ਘਾਟ ਲੋਕੀ ਯੂਜ਼ ਕਰਦੇ ਨੇ, ਹਨਾ ਜੀ।
ਤੇ ਨਾ ਅਸੀ ਮਤਲਬ ਕਿ ਹੁਨ ਬੱਚੇਆਂ ਕਰਕੇ ਪਟਾਕੇ ਬੋਹਤ ਜੈਦਾ ਆਨ ਲੱਗ ਗਏ ਸਾਡੇ ਘਰੇ, ਵੀਰੇ ਸਾਡੇ ਘਰੇ ਪਟਾਕੇ ਕੋਈ ਨੀ ਚਲਾਂਦਾ ਸੀ।
ਹਾਂਜੀ।
ਯੇ ਬੋਤ ਜੈਦਾ ਪਟਾਕੇ ਚਲਾਂਦੇ ਨੇ ਬੋਹਤ ਜੈਦਾ ਬਟ ਮੈਨੂੰ ਨੀ ਪਸੰਦ ਮੈਨੂੰ ਪੈਲਾਂ ਪਸੰਦ ਸੀ ਹੁਨ ਜਦੋਂ ਚਲਾਂਦੇ ਨੇ ਮੈਨੂੰ ਡਾਰ ਲੱਗਦਾ।
ਮੈਂ ਵੀ ਪੈਲੇ ਬਚ ਲਾਂਦਾ ਸੀ ਪਟਾਕੇ ਫੇਰ ਦੋ ਤਿੰਨ ਵਾਰ ਹਰ ਦਵਾਲੀ ਮੇਰੇ ਹੱਥ ਜਲੇਆ ਕੋਈ ਫਿਰਕੀ ਤਾ ਚੱਲ ਗੇਆ। ਕਦੇ ਕੋਛ ਤੇ ਮੈਨੂੰ ਵੈਸੇ ਪਟਾਕੇ ਸੱਚੀ ਪਸੰਦ ਤੇ ਨੀ ਏ ਜਰਾ ਵੀ ਮਲਬ ਦੇਖਨੇ ਪਸੰਦ ਨੇ। ਪਰ ਮੈਨੂੰ ਚਲਾਨੇ ਆ ਓਨਾਂ ਨੂੰ ਯੂਜ ਕਰਨਾ ਪਸੰਦ ਨੀ ਨਾ ਮੈਂ ਲਿਆਨਾ
ਜੀ ਨਈ, ਨਈ ਹੁਨ ਬੱਚੇਆ, ਬੱਚੇਆ ਕਰਕੇ ਲਿਆਣੇ ਪੈਂਦੇ ਨੇ ਸਾਨੂੰ ਮੈਨੂੰ ਮੈਨੂੰ ਬਹੁਤ ਸ਼ੌਂਕ ਸੀ ਪਹਿਲੇ ਪਟਾਖੇ ਆ ਜਲਾਂਦਾ ਹੁਣ ਬੱਚੇ ਲੈ ਆਂਦੇ ਨੇ ਉਹਦੇ ਵਿੱਚ ਚਲਾਲੀ ਦੇ ਨੇ-
ਹੂੰ। ਮੈਨੂੰ ਵੈਸੇ ਲੱਗਦਾ ਕਿ ਪਟਾਕੇ ਜਿੰਨਾ ਵੀ ਬਣਿਆ ਪਟਾਕੇ
ਪ੍ਰਦੂਸ਼ਣ ਹੁਣ ਪ੍ਰਦੂਸ਼ਣ ਬਹੁਤ ਜਿਆਦਾ ਹੋ ਜਾਂਦਾ ਜੀ ਜੀ ਜੀ ਪਟਾਕੇ ਅੱਜ ਐਸਾ ਕੋਈ ਘਰ ਨਹੀਂ ਹੋਏਗਾ ਜਿੰਨਾ ਘਰ ਪਟਾਕੇ ਨਹੀਂ ਆਦੇ। ਪੋਲਿਊਸ਼ਨ ਵੀ ਫਿਰ ਉਨਾ ਹੀ ਹੋ ਜਾਂਦਾ ਉਸ ਦਿਵਾਲੀ ਤੋਂ ਬਾਅਦ ਵੀ ਸਾਰੀ ਬਮਾਰੀਆਂ ਹੋ ਜਾਂਦੀਆਂ ਨੇ ਹੁਣ ਦੇਖੋ ਦੀਵਾਲੀ ਹੋਈ ਸੀ ਦੀਵਾਲੀ ਤੋਂ ਬਾਅਦ ਹੀ ਦੋ ਤਿੰਨ ਮਹੀਨਿਆਂ ਬਾਅਦ ਹੀ ਕਰੋਨਾ ਆ ਗਿਆ ਸੀ ਇਹ ਉਸੀ ਵਜਹਾ ਤੋਂ ਪਲਿਊਸ਼ਨ ਚ- ਹੋ ਜਾਂਦਾ ਆਵਾਜ਼ ਚ ਨਾ ਬਹੁਤ ਸਾਰਾ- ਵਗੈਰਾ ਹੋ ਜਾਂਦਾ ਤੇ ਸਾਨੂੰ ਬਮਾਰੀਆਂ ਲੱਗ ਸਕਦੀਆਂ।
ਜੀ ਅਸੀਂ ਤੇ ਦੋ ਚਾਰ ਪੰਜ ਸਾਲ ਹੋ ਗਏ ਨਾ ਪਟਾਕੇ ਲਿਆਂਦੇ ਹੀ‌ ਨਹੀਂ ਕਿਉਂਕਿ ਚਲੋ ਖੁਦ ਪੋਲੂਯਸ਼ਨ ਤੋਂ ਕਾਫੀ ਦਿੱਕਤ ਏ ਉਰ ਅੱਜ ਕੱਲ ਏਅਰ ਕੁਆਲਿਟੀ ਬੜੀ ਖਰਾਬ ਹੋ ਗੀ। ਇੰਡੀਆ ਦੀ ਤਾਂ ਮੈਂ ਚਾਹੁੰਣਾ ਕਿ ਦੀ ਰਾਤ ਜਾਗਦਾ ਲੋਕੀ ਕੋਸ਼ਿਸ਼ ਕਰਨ ਕਿ ਪਟਾਕੇ ਨਾ ਚਲਾਈਏ-
ਦੀਵੇ ਜਗਾ ਲਓ ਜੀ ਜੀ ਬੀਵੇ ਜਗਾਇਆ ਜਗਾਨ ਘੱਰੇ ਮੋਬੱਤੀਆਂ ਜਗਾਣ ਘੱਰ ਨੂੰ- ਵਧੀਆ ਤਰੀਕੇ ਨਾਲ ਡੈਕੋਰੇਟ ਕਰਨ ਉਹ ਚੀਜ਼ ਹੋਣੀ ਚਾਹੀਦੀ ਪਟਾਕੇ ਪੁੱਟਕੇ ਤੇ ਨਹੀ ਚਲਾਣੇ ਚਾਹੀਦੇ।
ਤੁਸੀ ਹੋਲੀ ਦਾ ਤੇਓਹਾਰ ਹਾਰ ਮਨਾਂਦੇ ਓ?
ਜੀ ਅਸੀ ਬਣਾਨੇ ਆ ਹੋਲੀ
ਅੱਛਾ, ਤੁਸੀ ਹੋਲੀ ਵਾਲੇ ਦਿਨ ਕੀ ਕਰਦੇ ਓ ਫੇਰ
ਹੋਲੀ ਵਾਲੇ ਦਿਨ ਹੋਲੀ ਖੇਡਦੇ ਆ।
ਅੱਛਾ, ਜੇ ਮੈਂਨਤ ਲੱਗਦਾ ਕਿ ਜਿੰਨੇ ਵੀ ਤਿਉਹਾਰ ਹੁੰਦੇ ਨੇ-
ਪਤਾ ਹੋਲੀ ਕਿਉਂ ਮਨਾਈ ਜਾਂਦੀ ਐ?
ਤੇ ਨਹੀਂ ਪਤਾ ਇਹ ਤਿਹਾਰ-ਸ਼ਯਾਰ
ਨਹੀਂ ਮੈਨੂੰ ਜਿੱਥੋਂ ਤੱਕ ਪਤਾ ਉਹ ਹੋਲਿਕਾ ਦੈਹਨ ਇੱਕ ਦਿਨ- ਪਹਿਲਾਂ ਹੁੰਦਾ ਹੈਗਾ ਹਾਂਜੀ ਉਹਨਾਂ ਨੂੰ ਮਤਲਬ ਕਿ ਬੁਰਾ ਹਾਂਜੀ-ਹਾਂਜੀ-ਹਾਂਜੀ। ਬੁਰਾਈ ਦਾ ਅੰਤ ਕਾਇ ਕੀਤਾ ਸੀ ਉਹਨਾਂ ਨੇ ਤਾਂ ਕਰਕੇ ਫਿਰ ਆਈ ਥਿੰਕ ਹੋਲੀ ਮਨਾਈ ਜਾਂਦੀ।
ਤੁਹਾਨੂੰ ਕੀ ਲੱਗਦਾ ਤਿਉਹਾਰ ਮਨਾਣੇ ਜਰੂਰੀ ਨੇ ਮਤਲਬ ਉਹਨਾਂ ਦੇ-
ਹਾਂਜੀ-ਹਾਂਜੀ-ਹਾਂਜੀ! ਜੀ ਅਸੀਂ ਆਪਣੀ ਲਾਈਫ ਚ ਆਪਣੀ ਜ਼ਿੰਦਗੀ ਚ- ਹਾਰ ਹੀ ਨਹੀਂ ਬਣਾਵਾਂਗੇ ਕੋਈ ਵੀ ਤਿਉਹਾਰ ਨਹੀਂ ਮਣਾਵਾਂਗੇ ਸਾਡੀ ਲਾਈਫ ਬਹੁਤ- ਬਕਵਾਸ ਹੋ ਜੇਗੀ ਬੋਰਿੰਗ ਹੋ ਜੇਗੀ। ਨਹੀਂ ਸੱਚੀ ਕਹਿ ਰਹੀ ਹੂ ਮੈਂ
ਮੈ ਉਹਨੂੰ-
ਤੁਹਾਰ ਤੇ ਆ ਹੁੰਦਾ ਨਾ ਵੀ ਅਸੀਂ ਆਪਣੇ ਦੋਸਤ ਤਾਂ ਨਾਲ ਜਾਣਾ ਅਪਣੇ ਫੈਮਲੀ ਨਾਲ ਜਾਣਾ ਅਪਣੇ- ਗੁਰਦੁਆਰੇ ਚਲੇ ਗਏ। ਫੈਮਿਲੀ ਨਾਲ ਕਿਤੇ ਹੋਰ ਚਲੇ ਗਏ ਵੈਸੇ ਮੈਨੂੰ ਤਾਂ ਕੀਰਤਨ ਦਰਬਾਰ ਬਹੁਤ ਅੱਛੇ ਲੱਗਦੇ ਨੇ- ਮਤਲਬ ਕਿ ਜਿਹੜੇ ਕੀਰਤਨ ਦਰਬਾਰ ਲੱਗਦੇ ਨੇ ਨਾ- ਉਹ ਬਹੁਤ ਵਧੀਆ ਲੱਗਦੇ-
ਮਤਲਬ ਮੈਨੂੰ ਐਵੇਂ ਲੱਗਦਾ ਕਿ ਮੈਂ ਕਾਫ਼ੀ ਅਲੱਗ ਜਿਵੇਂ ਮੈਨੂੰ ਹੋਲੀ ਦੀਵਾਲੀ ਮੈਂ ਜ਼ਿਆਦਾਤਰ ਤਿਉਹਾਰ ਮਨਾਉਂਦਾ ਹੀ ਨਹੀਂ ਗੁਰਪੁਰਬ ਵੀ ਹੈ ਜੋ ਮੈਂ ਪੂਰੇ ਦਿਨ ਮਤਲਬ ਗੁਰਦੁਆਰਾ ਰਹਿੰਦਾ ਹਾਂ ਖੇਤਾਂ ਦੇ ਬਾਹਰ ਰਹਿਣਾ ਕਿਉਂਕਿ ਉਹਦੇ ਤੋਂ ਇਲਾਵਾ ਹੋਰ ਮੈਨੂੰ ਲੱਗਦਾ ਮੈਂ ਹੁਣ ਅੱਜ ਕੱਲ੍ਹ ਕੋਈ ਤਿਉਹਾਰ ਮਨਾ ਰਿਹਾ
ਹਾਂਜੀ-ਹਾਂਜੀ ਨਹੀਂ-ਨਹੀਂ ਮਨਾਣੇ ਤੇ ਮਤਲਬ ਸਾਰੇ ਬਣੇ ਹੀ ਹੋਏ ਨੇ
ਹਾਂਜੀ ਉਹ ਤਾਂ ਹੈ ਬਸ ਐਵੇਂ ਲੱਗਦਾ ਨਾ ਕਿ ਕੀ ਕਰ ਨੇ ਇਕੱਲਾ ਹੈਗਾ ਮੈਂ ਐਵੇਂ ਵੀ ਲੱਗਦਾ ਕਦੇ-ਕਦੇ ਜਾਂ ਜੇ ਮਨ ਹੀ ਨਹੀ ਕਰਦਾ ਕਦੇ ਕਦੇ ਦੀਵਾਲੀ ਮਤਲਬ ਪਟਾਕੇੇ ਲਿਆਣ ਦਾ ਫੇਰ ਉਹਨਾ ਨੂੰ ਚਲਾਣ ਦਾ ਫੇਰ ਉਹਦਾ ਫਾਇਦਾ ਵੀ ਕੋਈ ਨੀ ਆ, ਇਹ ਵੀ ਆ ਬਾਕੀ ਹੁਣ ਵੱਡੇ ਟਾਈਮ ਘੱਟ ਹੋ ਜਾਂਦਾ
ਪਟਾਕੇ -ਪਟੂਕੇ, ਤੇ ਫੇਰ ਜਦੋਂ ਤੁਹਾਨੂੰ ਤੁਹਾਡੇ ਬੱਚੇ- ਬੁੱਚੇ, ਹੋ ਜਾਣਗੇ ਵਿਆਹ ਤੁਹਾਡੇ, ਵਿਆਹ ਵੀ ਉਹ ਹੋ ਜਾਏਗਾ ਬੱਚੇ ਹੋਣਗੇ, ਫੇਰ ਉਹ ਵੀ ਪਟਾਕਿਆਂ ਦੀ ਜਿੱਦ ਕਰਨਗੇ, ਉਹਨਾਂ ਨੂੰ ਤਾਂ ਲੈ ਕੇ ਦੇਣੇ ਹੀ ਪੈਣਗੇ ਤੁਹਾਨੂੰ, ਆਪ ਤੁਸੀਂ ਚਲਾਓ ਨਾ ਚਲਾਓ ਆਪ ਤੁਸੀਂ ਚਲਾਓ ਨਾ ਚਲਾਓ, ਉਹਨਾਂ ਦੀ ਜਿੱਦ ਨਾਲ ਤਾਂ ਆ ਜਾਂਦੇ ਨੇ ਫੇਰ ਉਹਨਾਂ ਨੂੰ ਦੇਖ ਕੇ ਖੁਸ਼ੀ ਵੀ ਹੁੰਦੇ ਆ, ਸਾਡੇ ਬੱਚੇ ਪਟਾਕੇ ਚਲਾਦੇ ਪਏ ਨੇ
ਤਾਂ ਤੁਹਾਨੂੰ ਹੁਣ ਤੁਸੀਂ ਮੰਨ ਲਓ, ਤੁਸੀਂ ਕਿਵੇਂ ਮਤਲਬ ਹੈਂਡਲ ਕਰਦੇ ਹੋ ਪਰਿਵਾਰ ਨੂੰ ਅਸੀ, ਮਤਲਬ ਦੀਵਾਲੀ ਦੇ ਉੱਤੇ ਅਸੀ ਮਤਲਬ ਸ ਪਾਈ ਆ ਪਾਠ ਕਰਦੇ ਹਾਂ, ਗੁਰਦੁਆਰਾ ਜਾਂਦੇ ਹਾਂ ਹੋਰ ਬਾਕੀ ਗੁਰ ਪੁਰਬ ਹੋਰ ਤੇ ਕੋਈ ਨੀ ਮਨਾਉਂਦੇ, ਜ਼ਿਆਦਾ ਖ਼ਾਸ ਅਸੀਂ ਬਾਕੀ ਹਮ, ਹੋਲੀ ਤੇ-ਹਮ ਹੋਲੀ ਤਾਂ ਨਹੀਂ ਵਿਸਾਖੀ ਚ ਕੀ ਕੀ ਹੁੰਦਾ? ਵਿਸਾਖੀ ਤੇ ਕੀਵੇ, ਵਿਸਾਖੀ ਨੂੰ ਕਿਵੇਂ ਮਨਾਂਦੇ ਨੇ?
ਵਿਸਾਖੀ ਤੇ ਮਤਲਬ ਕਿ ਮੁੰਡੇ ਜਿਹੜੇ ਹੁੰਦੇ ਨੇ ਉਹ ਚਿੱਟੇ ਕੁੜਤਾ ਪਜਾਮੇ ਪਹਿ ਪਾਉਂਦੇ ਨੇ ਕੁੜੀਆਂ ਜਿਹੜੀਆਂ ਹੁੰਦੀਆਂ ਨੇ ਉਹ ਵੀ ਚਿੱਟੇ ਸੂਟ ਪਾਦੀਆਂ ਕਈ ਪੀਲੇ ਵੀ ਪਾ ਲੈਂਦੀਆਂ ਬਸੰਤ ਪੰਚਮੀ ਇੱਕ ਹੁੰਦੀ ਏ ਬਸੰਤ ਪੰਚਮੀ ਵੀ ਬੜੇ ਸਾਰੇ ਜਾਣੇ ਮਣਾਣਦੇ ਨੇ ਬਸੰਤ ਪੰਚਮੀ, ਉਸ ਦਿਨ ਪੀਲੇ ਸੂਟ ਪਾਉਣੇ ਚਾਹੀਦੇ ਨੇ, ਬਸੰਤ ਪੰਚਮੀ ਨੂੰ ਤੇ, ਵਿਸਾਖੀ ਵਾਲੇ ਦਿਨ ਮਤਲਬ ਗੁਰਦੁਆਰੇ ਜਾਈਦਾ ਹੈਗਾ, ਜਿਹੜੇ ਛੋਟੇ ਜਿਹੇ ਬੱਚੇ ਮਤਲਬ ਛੋਟੇ-ਛੋਟੇ ਹੁੰਦੇ ਨੇ ਬੱਚੇ, ਉਹਨਾਂ ਨੂੰ ਉੱਥੇ ਹਾਰ ਪਹਿਨਾਏ ਜਾਂਦੇ ਨੇ
ਅੱਛਾ ਜੀ, ਮੈਨੂੰ ਇਨਾ ਨੀ ਪਤਾ ਸੀ ਇਹਦੇ ਬਾਰੇ
ਵਿਸਾਖੀ ਤੇ ਜਿਹੜੇ
ਬੱਚਾ ਜਿਵੇਂ ਹੋਇਆ ਮੁੰਡਾ ਹੋਇਆ, ਮੁੰਡੇ ਨੂੰ ਗੁਰਦੁਆਰੇ ਲੈ ਕੇ ਜਾਓ ਮੱਥਾ ਟਕਾਓ, ਇਸ਼ਨਾਨ ਕਰਵਾਓ, ਫੇਰ ਉਹਨਾਂ ਨੂੰ ਹਾਰ ਪਹਿਨਾਏ ਜਾਂਦੇ ਨੇ, ਪਹਿਲੀ ਵਿਸਾਖੀ ਹੁੰਦੀ ਉਹਨਾਂ ਦੀ
ਅੱਛਾ ਜੀ
ਅੱਜ -ਕੱਲ੍ਹ ਤੇ ਕੁੜੀਆਂ ਦੀ ਵੀ ਮਨਾਉਣ ਲੱਗ ਗਏ ਨੇ, ਮਨਾਉਣੀ ਵੀ ਹੀ ਚਾਹੀਦੀ ਹੈ
ਮਨਾਉਣੀ ਚਾਹੀਦੀ ਹੈ, ਹਾਂਜੀ ਅੱਜ ਕੱਲ੍ਹ ਦੋਨੋ ਬਰਾਬਰ ਨੇ ਤਾਂ ਸਾਡੇ ਸਿੱਖਾਂ ਚ ਤੇ ਹਮੇਸ਼ਾ ਤੋਂ ਹੀ ਬਰਾਬਰ ਰਹੇ ਨੇ ਹਾਂਜੀ
ਤੇ ਉਹਨਾਂ ਦੇ ਗਲੇ ਚ ਹਾਰ ਪਹਿਨਾਏ ਜਾਂਦੇ, ਉਹ ਹਾਰ ਆਉਂਦੇ ਨਾਨੀ ਵੱਲੋਂ ਕਿਉਂਕਿ, ਬੱਚੇ ਦੀ ਨਾਨੀ ਘਰੋ
ਅੱਛਾ ਜੀ
ਬੱਚੇ ਦੀ ਨਾਨੀ ਘਰੋਂ ਆਉਂਦੇ, ਹਾਰ ਜੁੱਟ ਹੁੰਦਾ ਹੈ ਮਖਾਣੇ ਬਦਾਮ ਵਿੱਚ ਹੁੰਦੇ ਨੇ ਟੋਫੀਜ਼, ਜੋ ਮਰਜੀ ਜੋ ਤੁਹਾਡਾ ਦਿਲ ਕਰਦਾ ਡਰਾਈ ਫਰੂਟ ਲਗਾਉਣਾ ਹੁੰਦਾ ਬਸ ਉਹਦੇ ਚ
ਹਾਂਜੀ
ਤੇ ਉਹ ਗੁਰਦੁਆਰੇ ਜਾ ਕੇ ਅਰਦਾਸ ਕਰਵਾਉਂਦੇ ਆ, ਬੱਚੇ ਦੇ ਗਲੇ ਚ ਪਹਿਨਾਦੇ ਨੇ।
ਹਮ ਚਲੋ ਠੀਕ ਹੈ, ਜੀ ਸਤਿ ਸ੍ਰੀ ਅਕਾਲ।
ਬਹੁਤ ਅੱਛਾ ਲੱਗਿਆ, ਤੁਹਾਡੇ ਨਾਲ ਗੱਲ ਕਰਕੇ।
ਸੇਮ ਹੇਅਰ, ਸਾਨੂੰ ਵੀ ਬੜਾ ਵਧੀਆ ਲੱਗਿਆ, ਤੁਹਾਡੇ ਨਾਲ ਗੱਲ
ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।